ਹਾਂਜੀ
ਕੀ ਕਰਦੇ ਪਏ
ਬਸ ਬੈਠੀ ਮੈਂ
ਠੀਕ ਆ ਠੀਕ ਆ ਹੋਰ ਸੁਣਾਓ ਸਕਸ਼ਮ ਨੀ ਕਰ ਲਿਆ ਨਾਸ਼ਤਾ
ਬਸ ਹੁਣ ਕਰ ਲਿਆ ਕੰਮ ਬਹੁਤ ਇਕੱਠਾ ਹੋਇਆ ਦਾ ਘਰ ਦਾ
ਅੱਛ ਅੱਛਾ ਅੱਛਾ ਠੀਕ ਐ ਤੁਸੀਂ
ਚਾਰ ਵਜੇ ਹਾਂ ਚਾਰ ਵਜੇ
ਚਾਰ ਵਜੇ ਹਾਂ ਹੁਣ ਤੇਸੀ ਟਿਊਸ਼ਨ ਦੇ ਬੱਚੇ ਤੇ ਪੜ੍ਹਾ ਹੀ ਲਏ ਆ
ਹਾਂ ਹੁਣ ਮੈਂ ਮੰ ਉਹ ਮੰਦਿਰ ਦਾ ਸਾਫ਼ ਕਰਨਾ ਨਾ ਮੰਦਿਰ ਕਰਕੇ ਉਹਦੇ ਬੈਡ ਕਲੀਨ ਕਰਨੇ ਆ ਡਸਟਿੰਗ ਕਰਨੀ ਹੈ ਇਕ ਤੇ ਸਮਝ ਨਹੀਂ ਆਂਦੀ ਬੰਦਾ ਕੀ ਕਰੇ ਇਕੱਠਾ ਕੰਮ ਹੋ ਜਾਂਦਾ ਨਾ ਜਦੋਂ
ਹਸਬੈਂਡ ਨੂੰ ਨਾਲ ਲਾਇਆ ਕਰੋ।
ਉਹ ਕਰ ਗਈਆਂ ਏਸੀ ਕਲੀਨ ਕਰ ਗਈਆ, ਪੱਖੇ ਸਾਫ਼ ਕਰ ਗਈਆ।
ਅੱਛਾ-ਅੱਛਾ ਠੀਕ ਹੈ ਠੀਕ ਹੈ, ਤੇ ਸਕਸ਼ਮ ਨੀ ਕਰਦਾ ਨਾਲ ਤੁਹਾਡੇ ਕੁਝ। ਹੋ ਹੂੰ ਬਾਰ -ਬਾਰ ਨਾਲ ਹੀ ਉਹ ਨੀ ਕਰਦਾ ਮੁੰਡਾ ਨੀ ਕਰਦਾ ਤੁਹਾਡਾ ਨਾਲ
ਕਰ ਦਿੰਦਾ ਪਰ ਮੈਂ ਹੁਣ ਉਹ ਉਹਨੇ ਕੰਮ ਕੁਮ ਕੀਤਾ ਪੜ੍ਹ ਕੇ ਗਿਆ ਮੈਂ ਕਿਹਾ ਤੂੰ ਖੇਲ ਲੈ।
ਅੱਛਾ, ਸਕਸ਼ਮ ਨੂੰ ਤੁਸੀਂ ਆਪ ਹੀ ਪੜ੍ਹਾਂਦੇ ਨਾ।
ਹਾਂ
ਅੱਛਾ ਪੜ ਲੈਂਦਾ ਤੁਹਾਡੇ ਕੋਲ
ਹਾਂ ਉਹ ਮੇਰੇ ਕੋ ਆਪੇ ਆ ਜਾਂਦਾ, ਉਹਨੂੰ ਕਾਹਲੀਆਂ ਪਈਆਂ ਹੁੰਦੀਆਂ ਮੈਂ ਪੜ੍ਹਨਾ
ਹਾਂ ਮੇਰੀ ਕੁੜੀ ਨਹੀ ਪੜਦੀ ਮੇਰੇ ਕੋਲ ਉਹ ਮੈਨੂੰ ਕਹਿੰਦੀ ਮੇਰੀ ਟਿਊਸ਼ਨ ਤੇ ਰਖਾ ਦੇ।
ਜਦੋਂ- ਜਦੋਂ ਇਹ ਮਤਲਬ ਮਹੀਨਾ ਡੇਢ ਮਹੀਨਾ ਕੰਮ ਕਰਦਾ -ਕਰਦਾ ਵਿਚ ਜੇ ਸਲੋਅ ਹੋ ਜਾਂਦਾ ਨਾ ਇਹੀ ਕਹਿ ਦਿਨੇ ਆ ਕਿਸੇ ਪਾਰਟੀ ਚ ਨਾ ਪਾਤਾ ਨੀ ਇਹਨੂੰ ਗੁੱਸਾ ਚੜਦਾ ਵੀ ਉਹਨੂੰ ਕਿਉਂ ਕਹਿੰਦੇ ਬਾਹਰ ਪੜਨ ਜਾਣ ਤੇ ਉਹ ਕਏਗਾ ਤੇ ਜੇ ਤੁਸੀ ਮੈਨੂੰ ਸ਼ਾਮੀ ਨੀ ਪੜਾਣਾ ਮੈਨੂੰ ਰਾਤੀ ਇਕੱਲੇ ਪੜਾ ਦਿਆ ਕਰੋ, ਪਰ ਮੈਂ ਕਿਸੇ ਦੇ ਘਰ ਨੀ ਜਾਣਾ ਪੜਣ
ਆਹ ਵੇਖ ਮੇਰੀ ਕੁੜੀ ਕਹਿੰਦੇ ਮੈਨੂੰ ਕਿਸੇ ਘਰ ਭੇਜਦੇ ਪੜ੍ਹਨ ਵਾਸਤੇ ਮੈਂ ਆਪੀ ਪੜ੍ਹ ਲਾਂਗੀ ਨੀ ਨਾਲ ਦੀ ਸਾਡੀ ਕੁੜੀ ਹੈਗੀ ਨਾ ਉਹ ਆਂ ਤੇ ਮੈਨੂੰ ਕਹਿੰਦੀ ਮੈਨੂੰ ਉੱਥੇ ਭੇਜਦੇ ਮੈਂ ਉਹ ਭੁ ਲਰਨ ਕਰ ਆਵਾਂਗੀ, ਮੈਂ ਕਿਹਾ ਉਹ ਪਿਓ ਕਹਿੰਦਾ ਮੈਂ ਭੇਜਦਾ ਨੀ ਹੈਗਾ। ਮਾਂ ਕੋਲ ਪੜ੍ਹਨਾ ਈ ਨਹੀਂ ਪੜ੍ਹਨਾ ਨਾ ਪੜ੍ਹ ਮੈਂ ਸਕੂਲੋਂ ਨਾਂ ਕਟਾ ਦੇਨਾ ਤੇਰਾ ਫੇਰ ਕਹਿੰਦਾ ਮੈਂ ਫੀਸਾਂ ਥੋੜੀ ਭਰਨ ਦਿਆ ਵਾਂ ਹੈਂ
ਕਿੰਨੀ ਫੀਸ ਐ।
ਹਾਂ ਯਾਰ ਸਾਡੇ ਸਾਡੀ ਟੀਚਰ ਹੋਣ ਦਾ ਕੀ ਫਾਇਦਾ ਜੇ ਆਪਾਂ ਆਪਣੇ ਬੱਚੇ ਨੂੰ ਨੀ ਪੜ੍ਹਾ ਸਕਦੇ ਹਨਾ। ਤੁਹਾਡੀ ਭੈਣ ਕਹਿੰਦੀ ਤੁਹਾਡਾ ਮੁੰਡਾ ਬੜਾ ਡਰਦਾ ਵਾ। ਤੁਹਾਡੇ ਕੋਲੋਂ ਸਹੀ ਗੱਲ ਆ।
ਆਹ!
ਹ- ਹਾਂ ਲੱਗਦਾ ਮੈਂ ਕਿਹਾ ਸ਼ਕਲ ਵੇਖ ਲੈ ਲੱਗਦਾ ਨਹੀਂ ਡਰਦਾ ਹੋ ਔ
ਨਾ, ਮੇਰਾ ਮੁੰਡਾ ਕਦੀ ਝੂਠ ਬੋਲਿਆ। ਨਾ, ਮੇਰੇ ਮੁੰਡੇ ਨੇ ਕਦੀ ਕੱਪੜੇ ਆਪਣੇ ਗੰਦੇ ਕੀਤੇ ਏ। ਉਹਦੇ ਅੰਬ ਖਾਣ ਦਾ ਸਟਾਈਲ ਵੀ ਵੇਖੇਗੀ ਨਾ ਜਿਵੇਂ ਕੋਈ ਬਹੁਤ ਰਾਜੇ -ਮਹਾਰਾਜੇ ਖਾਂਦੇ ਨਾ ਓਦਾਂ, ਹੱਥ ਤੱਕ ਨੀ ਗੰਦਾ ਹੁੰਦਾ। ਉਂਗਲ ਵੀ ਨੀ
ਹੂ ਹੂ ਸਪੂਨ ਨਾਲ ਖਾਂਦਾ ਹੋਣਾ।
ਸਪੂਨ ਨਾਲ ਖਾਂਦਾ। ਜਿੱਥੇ, ਉਹਦਾ ਗੰਦਾ ਹੋ ਗਿਆ ਕੰਮ
ਹਾਂ,
ਉਹਦਾ ਉਹਨੇ ਉਸੇ ਟਾਈਮ ਕੱਪੜੇ ਬਦਲ ਲੈਣੇ।
ਅੱਛਾ।
ਉਹਦੇ ਪਿਓ, ਔ ਆਪਣੇ ਪਿਓ ਵਰਗਾ ਸਾਫ- ਸੁਥਰਾ ਔ ਨੇ ਬਹਿਣਾ ਚੱਦਰ ਝਾੜ ਕੇ ਬਹਿਣਾ ਏ, ਔ ਨੇ, ਹਾਂ। ਉਹਨੇ ਆਪਣਾ ਬਸ ਇੱਕ ਹੁਣ ਅੱਜ ਕੱਲ੍ਹ ਛੁੱਟੀਆਂ ਪਈਆਂ ਦੀਆਂ, ਤੇ ਇਸ ਕਰਕੇ ਥੋੜ੍ਹਾ ਧਿਆਨ ਨਹੀਂ ਦਿੰਦਾ। ਲੇਕਿਨ ਉਹਨੇ ਆਪਣੀ ਚੀਜ਼ ਨਹੀਂ ਇੱਧਰ -ਉਧਰ ਜਾਣਾ
ਵਧੀਆ ਤਾਂ ਕੋਈ ਯਾਰ ਹੈ ਵੀ ਚੀਜ਼, ਬੱਚੇ ਚ ਇਹ ਆਦਤ ਹੋਣੀ ਚਾਹੀ ਦੀ ਐ ।
ਹ
ਸਾਡੇ ਦੇ ਲਾਭ ਪ੍ਰਵਾ ਬੜੇ ਆ।ਫੜ -ਫੜ ਕੇ ਚੀਜ਼ਾਂ ਸਾਂਭਣੀਆਂ ਪੈਂਦੀਆਂ ਵਾ ਹੋਰ ਸੁਣਾ
ਹੈਲੋ,
ਹਾਂਜੀ- ਹਾਂਜੀ।
ਮੈਂ ਕੇਹਾ, ਔ ਚੀਜ਼ਾਂ ਚੁੱਕ ਲੈ ਜਾਂਦੇ ਦੀਆਂ
ਹਾਂ, ਅੱਛਾ ਤੇ ਕੀ ਕਰਦੀ ਐ? ਹੈਲੋ। ਹੈਲੋ, ਹੈਲੋ, ਹੈਲੋ।